ਹਾਂਜੀ,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
ਕੀ ਹਾਲ-ਚਾਲ? ਹੈਲੋ, ਹਾਂਜੀ ਠੀਕ ਓ ਤੁਸੀ? ਹੈਲੋ।
ਹਾਂਜੀ, ਤੁਆਡੀ ਵਾਜ ਆ ਰੀਐ।
ਹਾਂਜੀ, ਵਾਜ ਤੁਆਨੂੰ ਆ ਰਿਐ ਹਾਂ, ਤੁਆਡੀ ਵੀ ਆ ਐ ਵਾਜ ਆਰੀ ਠੀਕ ਤੁਆਨੂੰ? ਹਾਂਜੀ ਬਿਲਕੁਲ ਸਾਫ ਆ ਰਿਐ, ਤੁਆਨੂੰ ਆ ਰੀ ਸਾਫ।
ਹਾਂਜੀ ਹਾਂ ਹੁਣ, ਹਲਕਿ ਠੀਕ ਆ ਹੁਣ।
ਹਾਂਜੀ-ਹਾਂਜੀ।
ਹੋਰ ਸੁਨਾਓ ਠੀਕ-ਠਾਕ?
ਹਾਂਜੀ, ਸਬ ਠੀਕ-ਠਾਕ ਹੋਰ ਤੁਆਡੇ ਬਾਲ-ਬੱਚੇ ਠੀਕ ਨੇ?
ਹਾਂਜੀ ਬੱਚੇ ਠੀਕ ਨੇ, ਗਯਾ ਏ ਏਕ ਸਕੂਲ ਗਯਾ। ਦੂਜਾ ਬੈਠਾ ਅੱਜ ਛੁੱਟੀ ਮਾਰ ਕੇ ਬੈਠਾ।
ਅੱਛਾ-ਅੱਛਾ-ਅੱਛਾ ਠੀਕ ਹੈ। ਚੱਲਦਾ ਰਹਿੰਦਾ ਬੱਚਿਆਂ ਦਾ ਨਾ ਬੱਚੇ ਹਾਂਜੀ ਸਕੂ ਦੋਨੋ ਬੱਚੇ ਸਕੂਲ ਦੋਨੋ ਬੱਚੇ ਸਕੂਲ ਇੱਕ ਸਕੂਲ ਗਇਆ। ਇੱਕ ਦਾ ਤੇ ਹੁਣ ਕੱਲ ਮੈਚ ਤੋਂ ਵਾਪਿਸ ਆਇਆ ਸੀ ਮੈਚ ਖੇਲ ਕੇ ਪੰਜ ਛੇ ਚਾਰ ਦਿਨ ਬਾਅਦ ਆਇਆ ਵਾਪਿਸ ਉਹ ਅੱਜ ਆਰਾਮ ਕਰ ਰਿਹਾ ਘਰ। ਸਕੂਲ ਦੀ ਤਰਫੋਂ ਮੈਚ ਖੇਡਣ ਗਿਆ ਸੀ ਸਕੂਲ ਤੋਂ ਹਾਂ ਬਾਹਰ ਗਿਆ ਸੀ ਸਕੂਲ ਦੀ ਤਰਫੋਂ ਮੈਚ ਖੇਲਣ ਤੇ ਬਸ ਮੈਂ ਵੀ ਆਪਣਾ ਵੱਸ ਕੇਠੀ ਸੀ ਆਫਿਸ ਚ' ਮੈਂ ਕਿਹਾ ਸੋਚਿਆ ਥੋੜ੍ਹਾ ਪੁੱਛ ਲਵਾਂ ਕਾਰ-ਕੂਰ ਲੈਣ ਦਾ ਸੋਚ ਰਹੀ ਸੀ ਮੈਂ, ਕਿਹੜੀ ਕਾਰ ਲੈਣੀ ਚ ਸਹੀ ਤੁਹਾਡੇ ਹਿਸਾਬ ਨਾਲ
ਪਹਿਲ ਆ ਕੋਈ ਪਹਿਲ
ਹਾਂਜੀ।
ਹਾਂਜੀ ਮੈਂ ਗਾੜੀ ਸੋਚੀ ਸੀ ਲੈਣ ਵਾਸਤੇ ਮੈਂ ਆਟੋਮੈਟਿਕ ਕੋਈ ਵੀ ਗੱਡੀ ਤੁਸੀਂ ਦੱਸੋ ਕਿਹੜੀ ਸਹੀ ਰਹੇਗੀ?
ਆਟੋਮੈਟਿਕ ਲੈਣੀ ਹੈ ਚਾਰਾ ਪੰਜਚ ਲੈ ਲਓ ਟਿਆਗੋ ਲੈ ਲਓ। ਉਹੜੀ ਐਵਰੇਜ ਵੀ ਚੰਗੀ ਵੀਹ ਦੀ ਐਵਰੇਜ
ਅੱਛਾ ਵੀਹ ਦੀ ਐਵਰੇਜ ਏ ਮੈਂ ਬੈਂਕ ਤੇ ਗੱਲ ਕੀਤੀ ਤੁਸੀਂ ਉਹ ਕਹਿ ਲਗੇ ਨਹੀਂ ਬਈ ਤੁਸੀਂ ਗੱਡੀ ਐ ਨਾ ਲੳ, ਇਹਦਾ ਇੰਜਨ ਇੰਨਾ ਉਹ ਨਹੀਂ ਹੈਗਾ। ਇ ਗੱਡੀ ਅੱਛੀ ਹੈ ਇੰਜਨ ਇੰਨਾ ਹੈਵੀ ਨਹੀਂ ਏ।
ਬਤ ਕਿ ਬੋ
ਹਾਂ ਉਹ ਨਹੀਂ ਸੇਫ ਤੇ ਗੱਡੀ ਬਹੁਤ ਹੈ ਹਾਂਜੀ ਸੇਫ ਹੈਗੀ ਟਾਟਾ ਦੀ ਗੱਡੀ ਹੂ। ਨਹੀਂ ਨਹੀਂ ਹਾਂ ਗੱਡੀ ਟਾਟ ਦੀ ਸੇਫ ਹੈ ਮੈਨੂੰ ਸਭ ਨੇ ਕਿਹਾ
ਜੋ ਤੁਹਾਨੂੰ ਠੀਕ ਲੱਗੇ ਮਰੂਤੀ ਲੋਗੇ ਉਹ ਸਾਬ ਉੱਥੇ ਪੈਂਦਾ।
ਹਾਂ ਅੱਛਾ।
ਗੱਡੀਆਂ ਰਆਂ ਸਭ ਤਿੰਨ ਸਿਲੰਰ ਰਹੀਆਂ ਸਿਲੰਡਰ ਮੇ ਉਪਰ ਚਾਰ ਜਿਹੜੀ ਮੈਂ ਲਈਓ ਉਹ ਤਿੰਨ ਸਿਲੰਡਰ ਹੋਗੀ। ਹੈਲੋ। ਹੈਲੋ। ਹੈਲੋ। ਹੈਲੋ।